ਸਤਿ ਸ਼੍ਰੀ ਅਕਾਲ ਭੈਣ ਕੀ ਹਾਲ ਹੈ।
ਵਧੀਆ ਜੀ ਵਧੀਆ ਤੁਸੀਂ ਸੁਣਾਓ।
ਸਭ ਵਧੀਆ ਬੈਨ
ਹੋਰ ਕੀ ਕਰ ਰਹੇ ਜੀ।
ਬਸ ਭੈਣ ਰੋਟੀ ਖਾਈ ਹੈ ਤੇ ਹੁਨੇ-ਹੁਨੇ ਬੈਠੇ ਹਾਂ।
ਅੱਛਾ ਹੋਰ ਮੌਸਮ ਕਿਵੇਂ ਚੱਲਦਾ ਪਿਆ।
ਭੈਣ ਠੀਕ ਹੈ ਵਧੀਆ ਬਾਕੀ ਪੋਲਿਊਸ਼ਨ ਭੈਣ ਸਾਡੇ ਇੱਥੇ ਬੜਾ ਹੈਗਾ।
ਹਾਂ ਬਾਹਰ ਜਾਓ ਤਾਂ ਹਰ ਜਗਾ ਹੈ।
ਹਾਂਜੀ ਜਿੰਨੀ ਫੈਕਟਰੀ ਹੈਗੀ ਵਹੀਕਲ ਹਾਂ। ਹਰ ਜਗ੍ਹਾ ਬੁਰਾ ਹਾਲ ਐ ਭੈਣ ਇਸ ਚੀਜ਼ ਦਾ ਹ ਗਲੀ-ਗਲੀ ਤੇ ਸਾਡੇ ਏਰੀਏ ਇਸ ਗਿਰਿਆ ਵੇਖ ਲਓ ਗਲੀ-ਗਲੀ ਫੈਕਟਰੀ ਖੁੱਲੀ ਹੋਈਆ ਨੇ ਗਲੀ ਗਲੀ ਫੈਕਟਰੀ ਬੰਦੇ ਕੋਲ ਟਾਈਮ ਹੈ ਨਹੀਂ ਜਿਨ੍ਹਾਂ ਨੇ ਘਰ ਤੋਂ ਲੈ ਕੇ ਦੁਕਾਨ 'ਤੇ ਵੀ ਜਾਣਾ ਹੈਏਗਾ ਨਾ ਉਹ ਵੀ ਬਾਈਕ ਚੱਕਦਾ ਅੱਜ ਦੇ ਟਾਈਮ ਵਿੱਚ
ਪਹਿਲੇ ਦਾ ਬੰਦਾ ਜਿੰਨਾ ਵੀ ਹੈਗਾ ਸੀ ਦੇਖੋ ਕਿੰਨਾ ਪੈਦਲ ਚੱਲਦਾ ਸੀ। ਕਿੰਨਾ ਫਿੱਟ ਐਂਡ ਫਾਈਨ ਰਹਿੰਦਾ ਸੀ। ਲੇਕਿਨ ਅੱਜ ਆਜ ਵੇਖ ਲੋ ਜਗ੍ਹਾ-ਜਗ੍ਹਾ ਬਾਈਕਾਂ ਹੈਗੀਆਂ ਨੇ
ਬਿਲਕੁਲ ਬਾਈਕ ਹੈਗੀਆਂ ਨੇ ਕਾਰਾਂ ਹੈਗੀਆਂ ਕਾਰਾਂ ਚ ਏਸੀ ਹੈ ਗਰਮੀਆਂ ਹੈ। ਪੋਲਿਊਸ਼ਨ ਤਾਂ ਆਟੋਮੈਟਿਕ ਹੀ ਹਰ ਚੀਜ਼ ਦਾ। ਹੁਣ ਜਿਵੇਂ ਤੁਹਾਡੇ ਕਹਿ ਰਹੇ ਹੋ। ਤੁਸੀਂ ਤੁਸੀਂ ਕਹਿ ਰਹੇ ਹੋ ਫੈਕਟਰੀਆਂ ਤੁਹਾਡੀ ਗਲੀ ਚ ਫੈਕਟਰੀਆਂ ਦਾ ਗੰਦ ਸਾਰਾ ਨਾਲੀਆਂ ਚ ਆਣਾ ਹੈਣਾ ਔਰ ਨਾਲੀਆਂ ਬਲੋਕ ਹੋ ਜਾਂਦੀਆਂ ਨੇ ਬਲੋਕ ਹੋਣ ਤੋਂ ਬਾਅਦ ਬਾਰਿਸ਼ਾਂ ਚ ਹੋਰ ਗੰਦ ਪੈ ਜਾਣਾ ਇਹਨਾਂ ਦੇ ਵਿੱਚ ਹਨਾ ਤੇ ਸੁਣਵਾਈ ਹੁੰਦੀ ਨੀ ਕੋਈ ਕੂੜਾ ਚੁੱਕਣ ਨੀ ਆਦਾ ਕੋਈ ਨਾਲੀਆ ਸਾਫ਼ ਕਰਨ ਨੀ ਆਦਾ।
ਮੈਂ ਕਹਿ ਰਿਹਾ ਭੈਣ ਨਾ ਅਗਰ ਇੱਕ ਵਾਰੀ ਗੱਲ ਦੁਕਾਨ ਦੇ ਬਾਹਰ ਗੰਦ ਪਿਆ ਹੋ ਨਾ ਤੇ ਉਹ ਹਫ਼ਤਾ-ਹਫ਼ਤਾ ਪੰਦਰਾ-ਪੰਦਰਾਂ ਦਿਨ ਹੀ ਚੱਕਿਆ ਜਾਂਦਾ।
ਹਾਏ-ਹਾਏ ਮੈਂ ਤਾਂ ਅਸੀ ਤਾਂ ਆਪ ਵੀ ਬੜੇ ਦੁਖੇ ਹਾ। ਇਸ ਟਾਇਮ ਸਾਡੇ ਡੇ ਚ ਦੁਕਾਨ ਦਾ ਕਹਿ ਰਹੇ ਹੋ। ਸਾਡੇ ਤਾਂ ਨਾਲ ਪਲਾਟ ਹੈਗਾ ਖਾਲੀ।
ਆ ਹੋਏ-ਹੋਏ ਮੈਂ ਕਹਿ ਰਿਹਾ ਜੀ ਖਾਲੀ ਪਲਾਟ ਤੇ ਹੋਰ ਬੜਾ ਬੂਰਾ ਬੜਾ ਬੁਰਾ ਹਾਲ ਹੁੰਦਾ ਨੇ ਉੱਥੇ
ਪੁੱਛੋ ਹੀ ਨਾ ਤੁਸੀਂ ਦਿਨੇ ਦਾ ਸੀ ਬਸ ਇਹੀ ਤਾਂ ਸਿਆਪਾ ਕੀਤਾ ਆ ਪੂਰਾ ਇਹਨਾਂ ਨੇ ਮੈਂ ਤਾਂ ਸਗੋਂ ਕਈ ਵਾਰੀ ਕਲੱਪ-ਕਲੱਪ ਕੇ ਅੱਗ ਵੀ ਲਾ ਦਿੰਦੀ ਹਾਂ। ਤੇ ਹੁਣ ਕਈ ਵਾਰ ਬਾਰਿਸ਼ਾਂ ਸੀਲਾ-ਗਿਲਾ ਕੂੜਾ ਮੱਛਰ ਪੈਦਾ ਹੋ ਜਾਣਾ ਕੀ ਕਰੀਏ ਦੱਸੋ। ਇਹਨੇ
ਉਹ ਜਾਂ ਜੋ ਜੋ ਜੋ ਜਾਂਦੀ ਬਿਮਾਰੀ ਹੈ ਕਿ ਉਥੇ ਬੱਚਿਆਂ ਵਾਲਾ ਘਰ ਹੋ ਤੇ ਹੋਰ ਟੈਂਸ਼ਨ ਹੁੰਦੀ ਨ ਉੱਥੇ, ਬਈ ਮੱਛਰਾਂ ਦੇ ਨਾਲ ਤੁਹਾਨੂੰ ਪਤਾ ਹੀ ਹੈ ਅੱਜ ਘਰ-ਘਰ, ਹੋਸਪੀਟਲ ਜਾਓ ਡੇਂਗੂ, ਮਲੇਰੀਆ ਕਿੰਨੇ ਮੱਛਰ, ਉਹ ਕਿੰਨੇ ਬੁਖਾਰ ਫੈਲੇ ਹੋਏ ਨ।
ਹੰ, ਬਿਮਾਰੀਆਂ ਤਾਂ ਮੌਕਾ ਢੂੰਡਦੀਆਂ ਪਈਆਂ ਨੇ।
ਹਾਂ ਬਿਮਾਰੀਆਂ ਤੇ, ਬਸ ਜੀ ਬਸ, ਇਹ ਤੇ ਖੁਦ ਕੋਸ਼ਿਸ਼ ਕਰੋ ਜਿੰਨਾ ਹੋ ਸਕਦਾ ਹੁਣ ਜਿਵੇਂ ਸਰਕਾਰ ਸਵੇਰੇ-ਸਵੇਰੇ ਗੱਡੀਆਂ ਚਲਾਦੀ ਏ। ਬਸ ਜਿੰਨਾ ਕੀ ਤੁਹਾਡਾ ਘਰ ਦਾ ਗੰਦ ਹੈਗਾ ਉਹ ਤੁਸੀਂ ਗੱਡੀ ਚ ਪਾਦੋ ਲੇਕਿਨ ਇਹ ਹੈਗਾ ਨਾ ਸਵੇਰੇ ਉੱਠ ਉੱਠੇ ਕੌਣ ਕੋਈ ਉੱਠਦਾ ਨੀਗਾ, ਦ ਦਸ-ਦਸ ਵਜੇ ਦਸ-ਦਸ ਵਜੇ ਉੱਠਦੇ ਨੇ। ਔਰ ਫੇਰ ਜਿਨਾ ਘਰ ਦਾ ਕਬਾੜ ਹੋਏਗਾ, ਉਹ ਘਰ ਦੇ ਬਾਹਰ ਗੇਰ ਦਿੰਦੇ ਨੇ।
ਹਾਂ, ਲੋਕਾਂ ਨੇ ਆਪਣੇ ਤਾਂ, ਸਾਡੇ ਤਾਂ ਕੰਮ ਵਾਲੀਆਂ ਵੀ ਜੇ ਹੋਣ ਲੋਕਾਂ ਦੇ ਕੰਮ ਵਾਲੀਆਂ ਵੀ ਲੱਗੀਆਂ ਨੇ ਤਾਂ ਵੀ ਇੱਥੇ ਸੁੱਟਣ ਆਣਗੀਆਂ ਦੱਸੋ।
ਹਾਂ ਉਹਨਾਂ ਦੇ ਉਹਨਾਂ-ਉਹਨਾਂ ਨੌਕਰਾਨੇ ਵ ਨੌਕਰਾਨਣੇ ਨਾਲ ਵੀ ਲੜਣਾ ਪਏਗਾ ਬਾਈ ਕੀ ਜਾ ਰਿਹਾ ਇਹਨਾਂ ਦਾ ਅਗਰ ਅੱਗੇ ਜਾ ਕੇ ਉਹ ਗੇਰ ਦੇਣਗੀਆਂ।
ਹਾਂ ਤੇ ਉਹਦੀ ਨੌਕਰਾਣੀ ਗਏ ਸਾਡੀ ਨੌਕਰਾਨਣੀ ਕਦੀ ਗੇਰ ਦੇਗੀ ਤੇ ਉਹ ਸਿਆਪਾ ਪਾ ਦੇਣਗੇ ਵੀ ਤੁਹਾਡਾ ਹੀ ਗੰਦ ਐ, ਤੁਹਾਡੀ ਨੌਕਰਾਣੀ ਗੇਰਦੀ ਇੱਥੇ। ਮੈਂ ਕਹਿੰਦਾ ਜਦੋਂ ਗੇਰਦੀ ਹੈ ਉਹ ਦਿਖਦਾ, ਜਦੋਂ ਮੈਂ ਕਿਹਾ ਮੈਂ ਅੱਗ ਲਾਣੀ ਆਂ, ਉਹ ਨੀ ਦਿਖਦਾ ਕਿਸੇ ਨੂੰ।
ਉਹ ਹਾਂ, ਉਹ ਨੀ ਕਿਸੇ ਨੂੰ, ਉਹ ਵੇਖਦਾ ਹੀ ਨੀ ਕਿਸੇ ਨੂੰ। ਚੱਕਰ ਤੇ ਏਹੀ ਏ ਨਾ। ਹੁਣ ਇਹ ਪਾਣੀ ਦਾ ਵੇਖ ਹੁਣ ਏ ਤੁਸੀਂ ਪਾਣੀ ਦਾ ਵੇਖੋ ਜਿੰਨੇ ਚੁਰਾਏ ਵੇ ਯਾ ਸੜਕਾਂ ਤੇ ਟੂਟੀਆਂ ਲੱਗੀ ਹੁੰਦੀਆਂ ਨ।
ਹਾਂ।
ਬੰਦੇ ਪਾਣੀ ਪੀਂਦੇ ਨੇ ਲੇਕਿਨ ਕੋ ਵੀ ਬੰਦਾ ਟੂਟੀ ਨੂੰ ਨਹੀਂ ਬੰਦ ਕਰਦਾ।
ਬੰਦ ਨੀ ਕਰਦਾ ਤੋ ਟੁੱਟੀ ਮਨਜੂਰ ਹੋ ਜਾਏਗੀ ਇੰਨ੍ਹਾਂ ਨੂੰ ਤੋੜ ਦੇਣਗੇ।
ਹਾਂ ਟੋ ਤੋੜ ਦੇਣਗੇ ਲੇਕਿਨ ਬੰਦ ਨਾ ਕੋਈ ਠੀਕ ਕਰਵਾਏਗਾ ਨਾ ਬੰਦ ਕਰੇਗਾ ਅੱਜ ਜਿਹੜਾ ਨਾਲ ਜਾ ਜਿਹੜਾ ਨਾਲ ਜਾ ਰਿਹਾ ਹੋਇਗਾ ਬੰਦਾ ਉਹ ਵੇਖ ਕੇ ਵੀ ਬੰਦ ਨਹੀਂ ਕਰਦਾ।
ਹਾ-ਹਾ-ਹਾ-ਹਾ-ਹਾ
ਅ ਅਰ ਉਹ ਅਰ ਓ ਪਾਣੀ ਨੇ ਹੋਣਾ ਕੀ ਏ ਉਹ ਪਾਣੀ ਕੱਠਾ ਹੋਏਗਾ ਜਿੱਥੇ ਕੱਠਾ ਹੋਏਗਾ ਉੱ ਉੱਥੇ ਬੰਦੂ ਅ ਬਦਬੂ ਫੇਲਾਏਗਾ, ਉੱਥੇ ਵੀ ਵਿੱਚ ਮੱਛਰ ਫੈਲਣਗੇ ਹੰ।
ਔਰ ਅੱਜ ਕੱਲ ਦਾ ਮੌਸਮ ਐਸ ਹੈ ਨਾ ਬੱਚੇ ਔਰ ਬਜ਼ੁਰਗਾਂ ਨੂੰ ਤਾਂ ਬਹੁਤ ਜਲਦੀ ਕੈਚ ਕਰਦੇ ਨੇ ਇਹ।
ਬਹੁਤ ਜ਼ਿਆਦਾ ਜੀ, ਬਹੁਤ ਜਾ ਬੱਚਿਆਂ ਵਾਸਤੇ ਤੇ ਜਿ ਹਾਂ, ਸਭ ਤੋਂ ਡੇਂਜਰ ਈ ਬੱਚੇ ਔਰ ਬਜ਼ੁਰਗ ਹੈਗੇ ਨੇ ਇਦੇ ਵਿੱਚ ਵੱਡਾ ਤੇ ਚਲੋ ਆਮ ਬੰਦਾ ਤੇ ਚਲੋ ਖਪ-ਖੱਪ ਜਾਂਦਾ ਇਸ ਬਿਮਾਰੀ ਤੋਂ, ਲੇਕਿਨ ਬੱਚ ਚਾ ਬਚਾਰਾ ਕਿੱਥੇ ਖੱਪੇਗਾ।
ਭਰੇ ਪਏ ਨੇ ਹਸਪਤਾਲ ਵੀ ਕੀ ਕਰੀਏ, ਕੋਈ ਸੁਣ ਸਮਝਦਾ ਨੀ ਸੁਣਦਾ ਈ ਪਹਿਲੇ ਜਦੋਂ ਨਾਲੀਆਂ ਜਦੋਂ ਐਮ ਸੀ ਦੇ ਇਲੈਕਸ਼ਨਾਂ ਤੋਂ ਪਹਿਲੇ ਹੱਥ ਜੋੜ-ਜੋੜ ਕੇ ਨਾਲੀਆਂ ਬੰਦ ਹੋ ਜਾਣ ਗੀਆਂ ਤੁਹਾਡੀਆਂ ਸੜਕਾਂ ਪੱਕੀਆਂ ਹੋ ਜਾਣਗੀਆਂ ਏ ਆਪਣੇ ਮੁਟ ਕੀਤਾਅਗਲਿਆਂ ਨੇ ਤੇ ਮੁੜ ਕੇ ਵੇਖਦੇ ਵੀ ਕੋਈ ਨੀ ਇੱਧਰ।
ਉਹ ਤੇ ਭੈਣ ਖਾਲੀ ਦੋ ਮਹੀਨੇ, ਤਿੰਨ ਮਹੀਨੇ, ਜਦ ਤੱਕ ਇਹਨਾਂ ਦੇ ਇਲਕਸ਼ਨ ਵਾਸਤੇ ਆਣਗੇ ਨਾ ਤਾਂ ਹੀ ਅੱਗੇ ਹੱਥ ਜੋੜ ਕੇ ਆਣਗੇ ਕਿ ਹਾਂ ਵੀ ਸਾਨੂੰ ਵੋਟ ਪਾਉਣ ਵਾਸਤੇ
ਤੇ ਹਾਰ ਪਾਏ ਹੋਣਗੇ ਗਲੇ ਚ ਤਾਂ ਅਗਲੇ ਇਹ ਕਹਿਣਗੇ ਅਸੀਂ ਆਪਣੇ ਹੱਥਾਂ ਨਾਲ ਨਾਲੀਆਂ ਕਰ ਦਾਂਗੇ ਸਾਫ। ਉਸ ਟਾਈਮ ਤਾਂ ਆਪਣੇ ਹੱਥਾਂ ਨਾਲ ਵੀ ਕਰਨ ਨੂੰ ਤਿਆਰ ਰਹਿੰਦੇ ਨੇ ਬਈ। ਵੀ ਤੁਸੀਂ ਵੋਟ ਪਾਓ ਬਸ, ਹੈਂ ਬਾਅਦ ਚ ਅਸੀ ਪਿੱਠ ਬ
ਜਿੱਥੇ ਕੰਮ ਹੋ ਜਾਏਗਾ ਉਹਨਾਂ ਦਾ ਉੱਥੇ ਓਹ ਤੂੰ ਕੌਣ ਤੇ ਮੈਂ ਕੌਣ।
ਉੱਥੇ ਤੱਕ ਮੇਰਾ ਤੋਂ ਵੀ ਜਾਂਦੇ।
ਰਾਮ-ਰਾਮ ਤੋਂ ਵੀ ਜਾਂਦੇ ਨੇ, ਅਗਰ ਅਗਲਿਆਂ ਨੇ ਇੱਕ ਸਾਈਨ ਵੀ ਕਰਨੇ ਹੋਣ ਨਾ ਤੇ ਉਹਨਾਂ ਦੇ ਘਰ ਦੇ ਬਾਰ ਉਹਨਾਂ ਦੇ ਆਫਿਸ ਦੇ ਬਾਹਰ ਦੋ-ਦੋ, ਤਿੰਨ-ਤਿੰਨ ਘੰਟੇ ਲਾਈਨ ਚ ਲੱਗਣਾ ਪੈਂਦਾ। ਇੱਕ ਸਾਈਨ-ਸਾਈਨ ਕਰਵਾਉਣ ਵਾਸਤੇ ਉਸ ਟਾਈਮ ਹਰ ਇੱਕ ਚੀਜ਼ ਭੁੱਲ ਜਾਣਗੇ ਉਹ ਆਪਣੇ ਸਾਰੇ ਵਾਅਦੇ ਭੁੱਲ ਜਾਂਦੇ ਨੇ।
ਉਸ ਟਾਈਮ ਤਾਂ ਗਰੀਬਾਂ ਤੋਂ ਗਰੀਬਾਂ ਦੇ ਘਰ ਜਾ ਕੇ ਚਾਵਾਂ ਵੀ ਪੀਣਗੇ ਅਗਲੇ।
ਚ ਹਾਂ ਚਾਵਾਂ ਵੀ ਪੀਣਗੇ। ਹਾ ਚੱਕਰ ਹੈਗਾ ਨਾ ਜੀ ਇਹਨਾਂ ਦਾ ਬੜਾ। ਹੰ, ਹੋਰ ਦੀਦੀ ਫਾਸਟ ਫੂਡ ਫਾਸਟ ਫੂਡ ਬਾਰੇ ਦੱਸੋ ਲਾਈਕ ਕਰਦੇ ਹੋ ਤੁਸੀਂ?
ਪਸੰਦ ਤਾਂ ਹਰ ਇੱਕ ਨੂੰ ਹੈਗਾ ਪਰ ਇਹ ਵੀ ਨੁਕਸਾਨ ਵੀ ਤਾਂ ਬਹੁਤ ਹੀ ਏਦਾਂ।
ਹਾਂ ਇਹਦਾ ਦੀਦੀ ਸਭ ਤੋਂ ਜ਼ਿਆਦਾ ਹੱਦ ਤੋਂ ਜ਼ਿਆਦਾ ਨੁਕਸਾਨ ਫਸਟ
ਸਵਾਦ ਤਾਂ ਆਪ, ਚਟੋਰਾ ਪਨ ਬਥੇਰਾ ਸਾਡੇ ਚ
ਚੱਟ ਹਾਂ ਚਟੋ ਪੰਜਾਬੀ ਚ ਪੰਜਾਬੀਏ ਚ ਏ ਆਈ ਚਟੋਰਾ ਪਨ ਸਭ ਤੋਂ ਜ਼ਿਆਦਾ। ਇਹ ਗੱਲ ਤੇ ਬੜੀ ਖ਼ਤਰਨਾਕ ਕਈ ਨੇ
ਪਤਾ ਕੀ ਕੁੱਛ ਹਲਕੀ ਫੁਲਕੀ ਭੁੱਖ ਲੱਗੇ ਹੋਏ ਨਾ, ਬੰਦਾ ਗਰਮੀ ਚ ਆਲਸ ਕਰ ਦਿੰਦਾ। ਸਮਾਰਟ ਫੋਨ ਵਿੱਚ ਜਮਾਇਟੋ ਆਲੇ ਨੂੰ ਆਪਣੀ ਮਨਪਸੰਦ ਚੀਜ਼ ਮੰਗਾਈਏ।
ਹਾਂਜੀ-ਹਾਂਜੀ, ਹਾਂਜੀ, ਪਰ ਇਹ ਹੈਗਾ ਨਾ ਭੈਣ ਅੱਜ ਦੇ ਟੈਮ ਤੁਸੀਂ ਇਹ ਵੇਖੋ ਇਹ ਰੇੜੀਆਂ ਉੱਤੇ ਤੁਹਾਨੂੰ ਲੱਗਦਾ ਦੁਕਾਨਾਂ ਉੱਤੇ ਫਰੈਸ਼ ਫੂਡ ਮਿਲਦਾ ਹੈਏਗਾ? ਇਹ ਹਫ਼ਤਾ-ਹਫ਼ਤਾ ਦਸ-ਦਸ ਦਿਨ ਪੁਰਾਣਾ ਇਹਨਾਂ ਕੋਲ ਹੁੰਦਾ ਕੁੱਛ ਵੀ ਸਮਾਨੋ।
ਪਰ ਭੀੜਾਂ ਵੀ ਤੇ ਦੇਖਲੋ।
ਪਰ ਪੈ ਭੀੜ ਹੈ ਪਰ ਕੁਆਂਟਿਟੀ ਇਸ ਇੰਨੀ ਕੁਆਂਟਿਟੀ ਬਣਾਉਂਦੇ ਕਿ ਇੱਕ ਵਾਰੀ ਬਨਾ ਕੇ ਚਾਰ, ਪੰਜ ਦਿਨ ਆਰਾਮ ਨਾਲ ਚੱਲਦੇ ਨੇ ਫਰੈਸ਼ ਕਿਧਰੇ ਨਹੀਂ ਹੁੰਦੇ ਨੇ।
ਹੁਣ ਕੱਲ ਜਿਵੇਂ ਬਾਰਿਸ਼ ਹੋਈਏ ਤੁਹਾ ਹੁਣ ਉੱਥੇ ਸ਼ਹਿਰ ਹੋਈ ਕਿ ਨੀ ਹੋਈ ਸਾਡੇ ਇੱਥੇ ਕੱਲ ਪੂਰਾ ਦਿਨ ਬਾਰਿਸ਼ ਹੋਈ ਹੈ। ਤੇ ਪਕੌੜੇ ਆਲੀ ਰੇਹੜੀ ਤੇ ਸ਼ਾਮੀ ਏਡੀ ਭੀੜ ਹੋਰ ਸਭ ਨੂੰ ਦਿਖ ਰਹੇ ਸੀ ਐਡੇ ਕਾਲੇ ਤੇਲ ਚੋਂ ਪਕੌੜੇ ਤੱਲੇ ਜਾ ਰਹੇ ਨੇ
ਹਾਂ, ਉਹ ਵੇਖ ਲਓ ਉਹ ਸਰੀਰ ਦੇ ਅੰਦਰ ਜਾ ਕੇ ਕਿੰਨਾ ਬੁਰਾ ਹਾਲ ਕਰਦੇ ਨੇ ਤੁਹਾਨੂੰ ਇਹ ਵੀ ਪਤਾ ਹੋਏਗਾ, ਹਾਂ ਉਹ ਖਾਣ ਵਾਲੇ ਵੇਖ ਲਓ ਲਾਈਨਾਂ ਲੱਗੇਂ ਹੋਣਗੇ ਉੱਥੇ, ਆ ਸਭ ਨੂੰ ਵਿਖਦਾ ਪੇਆ ਕਿ ਸਰੀਰ ਵਾਸਤੇ ਕਿੰਨਾ ਹਾਨੀਕਾਰਕ ਹੈਗਾ। ਫੇਰ ਵੀ ਦੇਖੋ ਖਾਣ ਵਾਲਾ, ਖਾਣ ਵਾਲਾ ਨਹੀਂ ਰੁਕਦਾ ਉਹ ਤਾਂ ਉਹ ਤੱਦ ਰੁਕੇਗਾ, ਜੇ ਡਾਕਟਰ ਉਹਨੂੰ ਮਨਾ ਕਰੇਗਾ। ਬਈ ਹੁਣ ਆ ਰੱਬ ਦਾ ਵਾਸਤੇ ਹੀ ਨਾਂ ਖਾਈ, ਉਹ ਉਸ ਟਾਈਮ ਜਾ ਉਸ ਟਮ ਉਸ ਟਾਈਮ ਜਾ ਕੇ ਰੁਕੇ ਉਹ
ਉਹੀ ਤਾਂ ਹੁਣ ਪਰਸੋਂ ਚੌਥ ਬੱਚੇ ਆਏ ਸੀ ਬਲਕਿ ਬੇਟੀੇ ਦੀ ਮੈਰਿਜ ਹੋਈ ਏ। ਜਵਾਈ ਵੀ ਆਇਆ ਸੀ ਨਾਲ। ਮੈਂ ਕਿਹਾ ਮੈਂ ਘਰ ਤੁਹਾਨੂੰ ਮੈਗੀ ਅੱਛੀ ਬਣਾ ਕੇ ਦੇਣੀ ਆ ਵੇਜੀਟੇਬਲ ਵਗੈਰਾ ਪਾ ਕੇ ਸਬੀ
ਹਾਂ-ਹਾਂ, ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਉਹ ਨਹੀਂ ਖਾਧੀ ਅਗਲਿਆਂ ਨੇ ਬਲਿੰਕਿਟ ਤੋਂ ਅਗਲਿਆਂ ਨੇ ਉਹ ਜਮੈਟੋ ਤੋ ਉਹ ਬਣਾਈ ਚੋਮੀਨ ਵਗੈਰਾ ਨਾਲ ਉਹ ਪੈਕ
ਉਹ ਤੁਸੀਂ ਚਟਨੀ ਅਗਰ ਤੁਸੀਂ ਚਟਨੀਆਂ ਪਾਈ ਹੁੰਦੀ ਨਾ ਉਹ ਦੇ ਅੰਦਰ ਲਾਲ, ਪੀੜ, ਨੀਰੀ, ਹਰੀ ਤੇ ਉਹ ਵੀ ਖਾ ਲੈਂਦੇ ਹੋ। ਉਹਦੇ ਅੰਦਰ ਚਟਨੀ ਆਂਦੀ ਨੀ, ਤੁਹਾਨੂੰ ਪਤਾ ਘਰ ਦਾ ਸਮਾਨ ਤਾਂ ਫੈਸ਼ ਹੀ ਮਿਲਣਾ, ਫਰੈਸ਼ ਫਰੂਟ ਹੋਏਗਾ ਫਰੈਸ਼ ਫੂਡ ਹੋਏਗਾ, ਹਰ ਚੀਜ਼ ਫਰੈਸ਼ ਮਿਲੇੇਗੀ।
ਨਹੀਂ ਸਾਡਾ ਜਵਾਈ ਬਲਕਿ ਅੰਡੇ ਵਾਲੀ ਮੈਗੀ ਬੜੇ ਸ਼ੌਂਕ ਨਾਲ ਖਾਂਦਾ ਐ ਪਰ ਉਹ ਵੀ ਉਹਨਾਂ ਦਿਨਾ ਤੱਕ ਕੇ ਬਾਹਰ ਆਲਾ ਗੰਦ ਮੰਗਵਾਇਆ ਉਹਨਾਂ ਨੇ ਪੀਜ਼ਾ ਚੌਮਿਨ ਕੀ ਸਭ ਕੁੱਝ ਮੰਗਵਾ ਕੇ ਐਨ ਖਾਂਦੇ ਪਏ, ਮੈਂ ਕਿਹਾ ਖਾਓ ਗੰਦ ਰੱਜ-ਰੱਜ ਕੇ ਖਾਓ।
ਸਰੀਰ ਵਾਸਤੇ ਦੇਖ ਲਓ ਕਿੰਨਾ ਗਲਤ ਚੀਜ਼ ਹੈਗੀ ਐਂ ਲੇਕਿਨ ਉਹ ਨਾ ਬ ਘਰ ਦੇ ਬੱਚੇ ਮੰਨਦੇ ਮੰਨਦੇ ਹੀ ਨੀ ਹੈਗੇ
ਮੰਨਦੇ ਨੀ, ਘਰ ਜਿੰਨੀ ਮਰਜੀ ਸੌ-ਸੌ ਬਾਤਾਂ ਪੜਾ ਲਓ।
ਹਾਂ ਮਾਂ ਪਿਓ ਉਹਨਾਂ ਨੇ ਹਾਰ ਕੇ ਫਿਰ ਜਿੱਦੋਂ ਪੂਰੀ ਕਰਨੀ ਪੈ ਜਾਂਦੀ ਏ।
ਜਿੱਦ ਕੀ ਪੂਰੀ ਕਰਨੀ ਅਗਲੇ ਆਪਣੇ ਫੋਨ ਤੋਂ ਆਡਰ ਕਰ ਦੇਣਗੇ ਬੂੇ ਦੇ ਅੱਗੇ ਮੰਮੀ ਉਹ ਪਕੜਨਾ ਪਾਰਸਲ ਆ ਗਿਆ।
ਹਾਂਜੀ-ਹਾਂਜੀ-ਹਾਂਜੀ -ਹਾਂਜੀ -ਹਾਂਜੀ, ਬਸ -ਬਸ -ਬਸ ਬ ਬਸ। ਉੱਥੇ ਕੀ ਕਰੇ ਉਹ ਤਾਂ ਕੁਛ ਕਰ ਹੀ ਨਹੀਂ ਸਕਦਾ ਉਸ ਚੀਜ਼ ਦਾ।
ਮੱਥੇ ਮਾਰੀ ਦੇ ਲਿਆਓ ਖਾਓ ਜੀ, ਇਹਦੇ ਵਿੱਚ ਖਾਓ ਡੱਬਿਆਂ ਚ
ਹਾਂ ਹਾਂਜੀ, ਅਸੀਂ ਭਾਂਡੇ ਵੀ ਨਹੀਂ ਦਿੰਦੇ ਤੁਹਾਨੂੰ ਉਹਦੇ ਭਾਂਡੇ ਚ ਖਾਓ।
ਹਾਂ, ਜਿਹਦੇ ਚ ਆਇਆ ਉਹਦੇ ਚ ਹੀ ਖਾਓ।
ਹੋਰ ਜੀ ਅ ਇਹ ਵਖੋ ਪਹਿਲੇ ਜਿਹੜਾ ਸਾਡਾ ਪੁਰਾਣਾ ਟਾਈਮ ਹੈਗਾ ਸੀ ਸਾਡੇ, ਤੇ ਉਤੇ ਘਰ ਦੀ ਹਰ ਚੀਜ਼ ਕਾਰ ਦੀ ਹੁੰਦੀ ਸੀ ਨੇ।
ਕੀ ਹੁੰਦਾ ਸੀ ਇੱਕ ਮਿੰਟ ਉਸੇ ਜਦੋਂ ਟੱਬਰ ਇਕੱਠਾ ਹੁੰਦਾ ਸੀ ਨਾ ਨਾ ਟੱਬਰ ਇਕੱਠਾ ਹੁੰਦਾ ਸੀ। ਕੀ ਹੁੰਦਾ ਸੀ ਕੜਾਹੀ ਧਰੀ ਪਕੌੜੇ ਕੱਢ ਲਏ ਸਾਰਿਆਂ ਨੇ ਰਜ ਰਜ ਖਾਂਦੇ। ਹੈਨਾ ਜਿਆਦਾ ਸਰਦੀਆਂ ਹੋਈਆਂ ਤੇ। ਚੱਲ ਗਜਰੇਲਾ ਬਣਾ ਲਿਆ ਤਾਂ ਸਾਰਿਆਂ ਨੇ ਖਾਧਾ ਇਹ ਚਾਰ ਪੰਜ ਆਈਟਮਾਂ ਹੀ ਤਾਂ ਆਉਂਦੀਆਂ ਸੀ ਸਾਡੀਆਂ ਤਾਂ ਪਤਾ ਹੀ ਨੀ ਨਾਮ ਹੀ ਨੀ ਪਤਾ ਸਾਨੂੰ ਬਾਲਾਂ ਦੇ।
ਨਾ ਨਾਮ ਹੀ ਨੀ ਪਤਾ ਹੈਗੇ ਸੀ, ਇਹ ਤੇ ਨਾਮ ਵੀ ਸਾਨੂੰ ਬੱਚੇ ਕੋਲ ਸੁਣਨੇ ਪੈਣਦੇ ਪੈ ਨੇ ਕਦੇ ਰੇੜੇ ਤੇ ਜਾਈਏ ਨਾ ਉਹ ਘਰੋਂ ਪੈ ਕਹਿੰਦੇ ਬਈ ਯੇ ਸਮਾਨ ਲੈ ਆ, ਰੇੜੇ ਤੇ ਜਾਂਦੇ-ਜਾਂਦੇ ਨਾਮ ਭੁੱਲ ਜਾਂਦੇ। ਮੈਨੂੰ ਬੋਲਿਆ ਕੀ ਸੀ, ਕਿਉਂ ਆ ਤ ਅੱਜ ਤੱਕ ਸੁਣਿਆ ਹੀ ਨਹੀਂ।
ਉਹੀ ਤੇ
ਅੱਜ ਤੱਕ ਸੁਣਿਆ ਨੇ ਤੇ ਹੁਣ ਸੁਣ ਨੂੰ ਮਿਲਦੇ ਪਿਆ, ਐਵੇਂ ਦੀ ਬੁਲਾਵਾਂ ਵੀ ਹੇਗੀਆ ਹਾਂ।
ਪੀਜ਼ਾ ਦੇਡੀ ਸਾਡੇ ਵਾਸਤੇ ਤਾਂ ਲਾਲ ਮਿਰਚ ਆ ਪੈਕਟ ਜਹੇ ਨਿਕਲਦੇ ਹੁੰਦੇ ਜਿਹੜੇ
ਹਾਂ ਬਸ ਜੀ ਬਸ, ਉਹੀ ਚੀਜ਼ ਐ, ਓਹੀ ਉਹ ਅਸੀਂ ਰੁੱਖੀ ਵੀ ਖਾ ਲੈਂਦੇ ਸੀ ਝੱਟ ਵੀ ਲੈਂਦੇ ਸੀ ਉਹਨੂੰ।
ਇਹ ਹੈ ਇਹ ਉਹ ਹੈ, ਮੈਂ ਕਿਹਾ ਲਾਲ ਮਰਚਾ ਸਿੱਧਾ ਬੋਲ।
ਹਾਂ ਸਿੱਧਾ ਬੋਲ, ਲਾਲ ਮਿਰਚਾਂ ਨੇ ਐ ਤਾਂ ਲਾਲ ਮਿਰਚ ਨੂੰ ਵਰਾਇਟੀਆਂ ਬੜੀ ਦੇ ਦਿੱਤੀ ਹੈਗੀਨੇ।
ਆਹ ਉਹ ਮੋਟੀ ਥੁੰਦਰਦੀ ਵੀ ਦਾਣੇਦਾਰ ਕਰਦੀ ਆ।
ਬਸ ਜੀ ਬਸ, ਚੀਜ਼ ਇੱਕੋ ਹੀ ਹੈਗੀ ਉਨ੍ਹਾਂ ਦੇ ਅੰਦਰ।
ਉਹ ਇਹ ਚਿੱਲੀ ਫਲੈਕਸ ਹੈ ਇਹ ਹੈ ਗੋਪਰ ਹੈ।
ਆਹੋ ਜਿਹੜੀ ਇਹ ਹੈਗੀ ਹੈ ਇਹ ਸਰੀਰ ਵਾਸਤੇ ਗਲਤ ਹੈਗੀ ਹੈ।
ਇਹ ਸ਼ਨੀ ਗਲਤ ਹੈ ਜੀਨਾ ਮਾਟੋ ਕਿੰਨਾ ਗਲਤ ਹੈ।
ਜੀਨਾਮਾਟੋ ਕਿੰਨਾ ਗਲਤ ਹੈਗਾ ਹੈ ਵੇਖੋ। ਜੋ ਜਹਾਨ ਦੀ, ਜੋ ਜਹਾਨ ਦੀ ਬਿਮਾਰੀ ਹੈਗੀ ਜੋ ਜਾਂਦੀ। ਜਿਹੜੇ ਬੰਦੇ ਜਾਓ। ਹਾਂਜੀ ਇਹ ਜਿਹੜੇ ਬੰਦੇ ਚੌਮਨ ਖਦੇ ਨਾ ਮੇਰਾ ਯਾਰ ਦੋਸਤ ਹੈਗੇ ਸੀ ਭੈਣ ਬੜੀ ਚਾਮਨ ਖਾਂਦਾ ਸੀ ਉਹ। ਇਹਦਾ ਤੋਂ ਮਹੀਨਾ ਡੇਢ ਮਹੀਨਾ ਪਹਿਲੇ ਹੁਣ ਕੀ ਕਵਾ ਹੋ ਸੀ ਉਹਦੇ ਹੋਇਆ ਨੇ ਓਪਰੇਸ਼ਨ। ਤੇ ਉਹਦੀ ਪੇਟ ਵਿੱਚੋਂ ਨਾ ਆਂਤਾਂ ਵਿੱਚੋਂ ਇੰਨਾ। ਚੋਮਿਨ ਐਵੇਂ ਕੱਚੇ ਬਾਹਰ ਨਿਕਲੇ ਨੇ ਗੁੱਛੇ ਨਿਕਲੇ ਨੇ ਦੀਦੀ ਗੁੱਛੇ। ਛੇ ਔਰ, ਇਹ ਵੇਖ ਲਓ, ਕਿੰਨਾ ਬੁਰ ਉਹ। ਉਸ ਤੋਂ ਬਾਅਦ ਵੀ ਉਹਦਾ ਭਰਾ ਵੇਖ ਕੇ ਉਹਨੂੰ ਨੂੰ ਡਰਿਆ। ਉਹ ਅਜੇ ਵੀ ਖਾਂਦਾ ਵਾ ਚੌਮੀਨ।
ਨਹੀਂ ਹਟਦੇ ਬਈ ਜਿਹਨਾਂ ਦੇ ਲੁਤਰੀਆਂ ਨੂੰ ਲੱਗੀ ਨਾ ਚੋਮੀਨ ਨੂੰ ਉਹ ਨਹੀ ਹਟਦੇ। ਜੀਭ ਦੇ ਸੁਆਦ ਖਾ ਗਏ ਨੇ ਬੰਦਾ ਮਰਨੇ ਨੂੰ ਤਿਆਰ ਹੈ ਪਰ ਪਰਹੇਜ਼ ਕਰਨ ਨੂੰ ਤਿਆਰ ਨਹੀਂ ਹੈਗਾ।
ਪਰਹੇਜ਼ ਕਰਨ ਵਾਸਤੇ ਕੋਈ ਤਿਆਰ ਹੈ ਨਹੀਂ ਤਾਂ ਇਹ ਤਾਂ ਬਿਮਾਰੀਆਂ ਦਾ ਘਰ ਬਣਿਆ ਜਾ ਰਿਹਾ ਪੇਟ ਆਪਣਾ ਪੇਟ ਹੀ ਬਿਮਾਰੀਆਂ ਦਾ ਘਰ ਬਣ ਜਾ ਰਿਹਾ। ਜੋ ਜੋ ਜੋ ਵਿੱਕ। ਖਾ ਲੋ ਜੋ ਵੀ ਵਿੱਕ ਗਿਆ ਪੇਟਥੋ੍ਡੀ ਡਸਟਬਿਨ ਬਣਾ ਲਿਆ ਹੈ ਇਨਸਾਨ ਨੇ
ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ।
ਹਾਂ ਇਹ ਸਭ ਡਸਟਬਿਨ ਬਣਿਆ ਪਿਆ ਪਹਿਲੇ ਟਾਈਮ ਹੈਗਾ ਸੀ। ਜਿਹੜੀ ਚੀਜ਼ ਹੁੰਦੀ ਸੀ ਫਰੈਸ਼ ਹੁੰਦੀ ਸੀ। ਸਬਜ਼ੀਆਂ ਫਰੈਸ਼ ਤੁਹਾਡਾ ਦੁੱਧ ਦਹੀ ਘਰ ਦਾ ਦੁੱਧ ਹਾਂ ਹਾਂ ਅਜ। ਭੈਣ ਮੈ ਪੁੱਛ ਰਿਹਾ ਉਸ ਟਾਈਮ ਉਮਰਾਂ ਕਿੰਨੀ ਹੁੰਦੀ ਸੀ ਇਨਸਾਨ ਦੀ?
ਬਸ ਚਾਹੀਦਾ।
ਮੈਂ ਕਹਿੰਦਾ ਦਾਦਾ ਦਾਦੀ ਸਾਡੇ ਹੁਣ ਜਾ ਕੇ ਪੂਰੇ ਹੋਏ ਨੇ।
ਮੇਰੀ ਦਾਦੀ ਸੱਸ ਹੁਣ ਸਾਡੀ। ਦਾਦੀ ਸੱਸ ਮੇਰੀ ਕੁੜੀ ਦੇ ਵਿਆਹ ਤੋਂ ਬਾਅਦ ਮਰੀਏ ਦੱਸੋ। ਪੋਤੀ ਦੇ ਪੋਤੇ ਦੀ ਕੁੜੀ ਦਾ ਵੀ ਵਿਆਹ ਦੇਖਿਆ ਅਗਲੀ ਨੇ।
ਵੇਖ ਲਓ ਕਿੰਨੀ ਵਧੀਆ ਜ਼ਿੰਦਗੀ ਹੰਡਾ ਗਏਆਂ ਨੇ ਆਪਣੀਆਂ ਔਰ ਅਹ। ਔਰ ਅੱਜ ਦੀ ਉਮਰ ਵੇਖ ਲੋ ਪਚਪਨ ਪਚਪਨ ਤੋਂ ਬਾਅਦ ਜ ਪਚਪਨ ਸਾਲ ਦੇ ਹੋ ਜੇ ਨਾ ਜੀ। ਅਤੇ ਉਹ ਰਾਤੀ ਸੌ ਕੇ ਨਾ ਸਵੇਰੇ ਉੱਠ ਕੇ ਨਾ ਪ੍ਰਨਾਮ ਕਰਦਾ ਸ਼ੁਕਰ ਏ ਮੇਰੀ ਸਵੇਰੇ ਅੱਖ ਖੁੱਲ ਗਈ ਏ। ਮ ਉਹਨੂੰ ਜਿੰਦੇ ਨੂੰ ਇੰਨਾ ਡਰ ਲੱਗਦਾ ਬਈ ਮੈਨੂੰ ਕੁਛ ਹੋਰ ਨਾ ਜਾਵੇ ਕਿਉਂ? ਕੰਮ ਹੀ ਖਾਇਆ ਉਹ ਪੀ ਉਹਨੇ ਹਿਸਾਬ ਨਾਲ ਹੋਇਆ ਤੇ ਉਹਨੂੰ ਪਤਾ ਕਿ ਉਹਦਾ। ਅੰਤ ਸਮਾਂ ਨਿਕਟ ਹੀ ਹੈਗਾ।
ਚਲੋ ਚਲੋ ਠੀਕ ਹੈ ਵੀਰ ਜੀ ਫੇਿਰ ਆਉਣਾ ਹੈ ਲਗਾਉਣਾ ਚੱਕਰ ਕਰ ਹਾਂਜੀ
ਤੁਹਾਡੇ ਨਾਲ ਗੱਲ ਕਰਕੇ ਬੜਾ ਅੱਛਾ ਲਗਿਆ
ਅ ਸਤਿ ਸ੍ਰੀ ਅਕਾਲ ਜੀ
ਠੀਕ ਠੀਕ ਹੈ ਭੈਣ ਸਤ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ।
ਠੀਕ ਹੈ। ਲ ਹਮ